ਸਤਿ ਸ਼੍ਰੀ ਅਕਾਲ ਜੀ
ਹਾਂਜੀ ਕੋ ਹਾਂਜੀ-ਹਾਂਜੀ, ਤੁਸੀਂ ਦੱਸੋ? ਤ
ਬਸ ਜੀ ਠੀਕ ਹੈ ਹੋਰ ਕੀ ਕਰਦੇ ਪਏ ਤੀ?
ਕੁਛ ਨੀ ਜੀ ਹਲੇ ਹੁਣੇ ਫਰੀ ਹੋਏ ਆ ਸਾਡੇ ਨਾ ਅੱਜ ਗੁਰਦੁਆਰੇ ਵਿੱਚ ਨਾ ਲੰਗਰ ਸੀਗਾ। ਬੈਕ ਸਾਈਡ ਤੇ ਸਾਡੇ ਨਾਲ ਹੀ ਲੱਗਦਾ ਜੇ ਉੱਥੇ ਪਹਿਲੇ ਛਪੀਲ ਮਿਲੀ ਸੀਗੀ ਉਸ ਤੋਂ ਬਾਅਦ ਹੁਣ ਉਹਨਾਂ ਨੇ ਲੰਗਰ ਕਰਿਆ ਅੱਜ ਬਾਬਾ ਹਾਜੀ ਦਾ ਦਿਹਾੜਾ ਹੈਗਾ ਜੀ ਨਾ
ਹਾਂਜੀ-ਹਾਂਜੀ,
ਉਣਾ ਦੇ ਕਰਕੇ ਨਾ ਜਿਨਾਂ ਨੇ ਲੰਗਰ ਲੂੰਗਰ ਕੀਤਾ ਜੇ ਔਰ ਕਾਫ਼ੀ ਸੰਗਤ ਸੀਗੀ ਮਤਲਬ ਬੈਹਿਣ ਵਾਲੀ ਵੀ ਔਰ ਖਾਣ ਵਾਲੀ ਵੀ ਸਵੇਰੇ ਪਹਿਲੇ ਪਾਠ ਹੋਇਆ ਜੀ ਹੋਰ ਉਸ ਤੋਂ ਬਾਅਦ ਉਹਨਾਂ ਨੇ ਉਹ ਕਰਿਆ ਜੀ ਪਾਠ ਕਰਨ ਤੋਂ ਬਾਅਦ ਉਹਨਾਂ ਨੇ ਨਾ ਲੰਗਰ ਚਾਲੂ ਕਰਿਆ ਕੱਲ੍ਹ ਸੀਗੀ ਪੂਰਨਮਾਸੀ ਤੇ ਅੱਜ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਹੈਗਾ ਜੇ ਤੇ ਉਹ ਕਰਨ ਡੇ ਉਹ ਕਰ ਰਹੇ ਸੀਗੇ ਅੱਜ ਹੁਣ ਲੰਗਰ ਕਰਕੇ ਹਟੇ ਨੇ ਹੁਣ ਭੋਗ ਪਿਆ ਹੁਣ ਮਿਲੀਆਂ ਨੇ ਪੂੜੀਆਂ ਛੋਲੇ ਸਿੱਠਾਂ
ਹਾਂਜੀ-ਹਾਂਜੀ,
ਹਾਂਜੀ ਉਹ ਹੁਣੇ ਹਾਲੇ ਥੋੜਾ ਜਿਹਾ ਪ੍ਰਸ਼ਾਦ ਖਾ ਕੇ ਆਏ ਆ ਤੇ ਥੋੜਾ ਜਿਹਾ ਲੈ ਕੇ ਆਏ ਹਾਂ ਆਪ ਹਾਂਜੀ ਤੁਸੀਂ ਦੱਸੋ ਤੁਸੀਂ ਕਿਵੇਂ ਠੀ ਹਾਂਜੀ-ਹਾਂਜੀ ਨਿਆਣੇ ਦੀ ਜੇ ਉਹ ਆਪਣਾ ਲੱਗੇ ਦੇ ਨੇ ਤੰਗ ਕਰਨ ਤੁਹਾਨੂੰ ਪਤਾ ਹੀ ਹੈ ਨਿਆਣਿਆਂ ਦਾ ਕੰਮ ਹੀ ਕੀ
ਹਾਂਜੀ-ਹਾਂਜੀ ਨਿਆਣੇ ਤਾ ਕਰਦੇ ਹੀ ਨੇ ਕੰਮ
ਬਿਲਕੁਲ ਜੀ ਬਿਲਕੁਲ ਹੋਰ ਤੁਸੀਂ ਸੁਣਾਓ ਤੁਹਾਡੇ ਨਿਆਣੇ?
ਹਾਂਜੀ ਵਧੀਆ ਜੀ ਅਸੀਂ ਤੋਂ ਵੀ ਅਸੀਂ ਵੀ ਹਾਂਜੀ-ਹਾਂਜੀ, ਬਸ ਹੁਨ ਨਿਆਣਿਆਂ ਦੇ ਸਕੂਲ ਹੀ ਖੁੱਲ ਜਾਂਣੇ ਹੁਣ ਤੋਂ ਕਹਿੰਦੇ ਤਾਂ ਬਾਈ ਨੇ ਕੱਲ ਖੁੱਲ ਜਾਂਣੇ ਨੇ ਸਕੂਲ
ਅੱਛਾ ਜੀ ਪਰ ਤਾਂ ਨਹੀਂ ਲੇ ਇਹਨਾਂ ਦਾ ਨਾ ਕੰਮ ਹੀ ਹੁੰਦਾ ਜੇ ਪਤਾ ਕੀ ਹੱਲੇ ਗਰਮੀ ਬਹੁਤ ਪੈ ਰਹੀ ਜੇ ਔਰ
ਹਾਂਜੀ-ਹਾਂਜੀ
ਗਰਮੀ ਅੱਗੇ ਬਹੁਤ ਹੋ ਜਾਣੀ ਐ ਇਹਦੇ ਕਰਕੇ ਕੀ ਪਤਾ ਅੱਗੇ ਛੁੱਟੀਆਂ ਵਧਾ ਦਿੱਤੀਆਂ ਜਾਣ ਚਲੋ ਇੱਕ ਗੱਲੋਂ ਵਧੀਆ ਤੇ ਛੁੱਟੀਆਂ ਨਾ ਕੱਟ ਲਗਾਣ ਗੇ ਤਾਂ ਚੰਗੀ ਗੱਲ ਹੈ ਪਰ ਨਿਆਣੇ ਘਰ ਰਹਿ ਕੇ ਕਰਨਾ ਵੀ ਕੀ ਜੇ ਤੁਹਾਨੂੰ ਪਤਾ ਹੀ ਹੈ ਕੰਮ ਹੀ ਤਾਂ ਕਰਨਾ ਇਹਨਾਂ ਨੇ
ਹਾਂਜੀ-ਹਾਂਜੀ,
ਤੰਗ ਕਰਦੇ ਨੇ ਸਾਡੇ ਵੀ ਹੈਗੇ ਨੇ ਨਾ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਮੇਰੇ ਵੀ ਦੋ ਹੈਗੇ ਨੇ ਇਹ ਵੀ ਨੀ ਟਿਕਦੇ ਜੀ ਇਹ ਵੀ ਬਸ ਕਦੀ ਬਾਹਰ ਕਦੀ ਅੰਦਰ ਹੋਈ ਜਾ ਰਹੇ ਹੋ ਗਰਮੀ ਹੈ ਕਮ ਸੇ ਕਮ ਟਿਕ ਕੇ ਵੇਜੋ ਹੈ ਟਿਕਾਈ ਹੀ ਨਹੀਂ ਹੈ ਇਹਨਾਂ ਕਰਕੇ ਸਾਨੂੰ ਵੀ ਅੱਗੇ ਪਿੱਛੇ ਇਹਨਾਂ ਤੇ ਜਾਣਾ ਪੈਂਦਾ ਵ
ਹਾਂਜੀ-ਹਾਂਜੀ ਪਰ ਮੁਨ ਤੋਂ ਬਰਸਾਤਾਂ ਵੀ ਨੀ ਪੈਂਦੀਆਂ ਪਈਏ,
ਕੂਲ ਜੇ ਬਿਲ ਹਲੇ ਪੈਣੇ ਵੀ ਨਹੀਂ ਗਏ ਪਤਾ ਕੀ ਗੱਲ ਹੈ? ਇਹ ਜੋ ਪਿੱਛੇ, ਮਤਲਬ, ਇਹ ਜਦ ਤੱਕ ਕਹੀ ਚੜ੍ਹਦਾ ਨਹੀਂ, ਨਾ? ਜਦ ਤੱਕ ਜੁਲਾਈ ਨਹੀਂ ਚੜ੍ਹਦਾ, ਤਦ ਤੱਕ ਕੁਝ ਨਹੀਂ ਹੋਣਾ ਹੈਗਾ ਹਾਲੇ ਤਾ ਬਹੁਤ ਬੁਰਾ ਹਾਲ ਹੈ, ਬਰਸਾਤ ਦਾ ਕਿ ਜੇ ਆ ਵੀ। ਜਿਥ
ਹਾਂਜੀ, ਹਾਂਜੀ।
ਕਿਹਾ ਹੋਇਆ ਕਿ ਕੱਲ੍ਹ, ਇੱਕ ਜੁਲਾਈ ਤੋਂ ਜਾਂ ਦੋ ਜੁਲਾਈ ਤੋਂ, ਚਾਲੂ । ਹੋ ਜਾਂਦੀ ਬਰਸਾਤ, ਤਾਂ ਸਵੇਰੇ ਵੀ ਸਾਡੇ ਪਤਝੜ ਬਣਿਆ ਹੋਇਆ ਸੀ, ਜਿਵੇਂ ਬੱਦਲ । ਬੱਦਲ ਵਾਲਾ ਮੌਸਮ ਹੁੰਦਾ, ਜਿਹਨੂੰ ਕਹਿੰਦੇ ਹਨ, ਬੱਦਲ ਪੈਣ ਵਾਲਾ।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
ਫੇਰ ਨਾਲੇ ਧੁੱਪ ਚੜ੍ਹ ਗਈ ਏ ਹੈ, ਪਹਿਲਾਂ ਸਵੇਰੇ ਇੰਨੀ ਸੋਹਣੀ ਹਵਾ ਚੱਲ ਰਹੀ ਸੀ। ਵੀਰ ਜੀ, ਇੰਨੀ ਹਨੇਰੀ ਆਈ ਇੰਨਾ ਮਤਲਬ ਵਧੀਆ ਲੱਗ ਰਿਹਾ ਸੀ, ਫਿਰ ਉਹ ਧੁੱਪ ਚੜ੍ਹ ਗਈ ਏ। ਫਿਰ ਗੁੰਮਸ ਹੋ ਗਈ। ਜੇ ਤੁਹਾਨੂੰ ਪਤਾ ਹੀ ਇਹ, ਗਰਮੀ ਬਹੁਤ ਪੈ ਰਹੀ ਜੇ।
ਬਹੁਤ ਪੈਂਦੀ ਪਈ ਗਰਮੀ ਤਾਂ ਇੰਨੀ ਪੈਂਦੀ ਪਈ, ਬਹੁਤ ਜ਼ਿਆਦਾ। ਬਾਹਰ ਨਿਕਲਣ ਦਾ ਤਾਂ ਉਹ ਹੈ ਹੀ ਨਹੀਂ ਇੰਨੀ ਗਰਮੀ ਪੈਂਦੀ।
ਬਿਲਕੁਲ ਜੀ, ਬਿਲਕੁਲ। ਏ ਸੀ ਛੱਡੋ, ਪੱਖੇ ਛੱਡੋ ਸਭ ਖ਼ਤਮ ਹੋ ਗਏ ਨੇ, ਕੋਈ ਚੀਜ਼ ਦਾ। ਬੜਾ ਜ਼ਿਆਦਾ ਹੋਇਆ ਪਿਆ ਜੇ। ਗਰਮੀ ਪੱਖੇ ਵਿਚਾਰੇ ਕੀ! ਕਰ ਲੈਣਗੇ ਇਹਨਾਂ ਦਾ। ਉਹ ਹਵਾ ਹੀ ਨਹੀਂ ਆ ਰਹੀ, ਤਪਸ਼ ਸੱਚੀ ਬਹੁਤ ਹੋਈ ਪਈ ਜੇ
ਹਾਂਜੀ, ਹਾਂਜੀ।
ਹੋਰ, ਤੁਸੀਂ ਸੁਣਾਓ। ਤੁਸੀਂ ਫੋਨ ਚਲਾ ਲੈਂਦੇ ਹੋ?
ਹਾਂਜੀ, ਵਧੀਆ ਜੀ। ਘਰ ਹੀ ਹੈਗੇ ਨਾ ਹੁੰਦੇ ਨਿਕਲ? ਹਾਂਜੀ, ਬਾਹਰ ਵੀ ਨਿਕਲ ਸਕਦੇ ਨੇ।
ਅੱਛਾ ਜੀ, ਫੋਨ ਚਲਾ ਲੈਂਦੇ ਹੋ ਤੁਸੀਂ।
ਹਾਂਜੀ ਫੋਨ ਤੇ ਚਲਾ ਲੈਣੀ ਆ
ਅੱਛਾ ਜੀ, ਕੀ? ਸੁਣਾਉਣਾ ਪਸੰਦ ਕਰਦੇ ਹੋ ਜੀ, ਫੋਨ 'ਤੇ?
ਅਸੀਂ ਇੰਸਟਾਗ੍ਰਾਮ ਚਲਾ ਲੈਂਦੇ ਹਾਂ, ਯੂਟਿਊਬ ਵੀ ਚਲਾ ਲੈਂਦੇ ਹਾਂ।
ਅੱਛਾ ਜੀ, ਕਈ ਕਹਿੰਦੇ ਨੇ ਨਾ ਕਿ ਫੋਨ ਦੇ ਆ। ਵਧੀਆ ਹੈਬਿਟਸ ਵੀ ਹੈਗੀਆਂ ਨੇ, ਔਰ ਬੈਡ ਵੀ ਹੈਗੀਆਂ ਨੇ। ਗੁੱਡ ਓਰ ਬੈਡ, ਜੋ ਚੰਗੀਆਂ ਆਦਤਾਂ ਵੀ ਨੇ ਜੀ, ਕੋਈ ਮਾੜੀ। ਵੀ ਨੇ ਇਹ ਵੀ ਸਮਝਣ ਵਾਲਾ ਹੀ ਸਮਝਦਾ ਜੇ
ਹਾਂ, ਹਾਂਜੀ, ਹਾਂਜੀ।
ਜਿਵੇਂ ਲਗਾ ਲਓ, ਕਈ ਦੇਖਦੇ ਨੇ, ਫੋਨ ਗ਼ਲਤ ਯੂਜ਼ ਲਈ ਕਈ ਗ਼ਲਤ ਯੂਜ਼ ਕਰਦੇ ਨੇ।
ਹਾਂਜੀ, ਹਾਂਜੀ। ਗੰਦੀ ਵੀਡੀਓ ਵੀ ਆ ਜਾਂਦੀਆਂ। ਨਿਆਣੇ ਦੇਖਦੇ ਨੇ ਨਾ, ਗੰਦੀ ਵੀਡੀਓ ਵੀ ਆ ਜਾਂਦੀਆਂ। ਚੰਗਾ ਵੀ ਹੈਗਾ, ਹਾਂ, ਚੰਗਾ ਵੀ ਹੈਗਾ ਫੋਨ ਦੇਖੋ।
ਬਿਲਕੁਲ ਜੀ, ਬਿਲਕੁਲ। ਕਹਿੰਦੇ ਨੇ ਨਾ, ਸੋਸ਼ਲ ਮੀਡੀਆ। ਮਤਲਬ, ਵਧੀਆ ਕਿਹੜਾ ਤੇ ਮਾੜਾ ਕਿਹੜਾ, ਜੇ ਇਹਦੇ ਵਿੱਚ? ਕਈ ਚੀਜ਼ਾਂ ਮਾੜੀਆਂ ਵੀ ਨੇ, ਔਰ ਕਈ ਚੰਗੀਆਂ ਵੀ ਨੇ। ਉਹ ਮਾੜਾ ਕਿਹਨੇ ਕੀਤਾ? ਸਾਡੇ ਵਰਗਿਆਂ ਨੇ ਕਰ ਦਿ। ਐਦੇ
ਹਾਂਜੀ, ਹਾਂਜੀ।
ਜੋ ਇਹਨਾਂ ਦਾ ਗ਼ਲਤ ਯੂਜ਼ ਕਰਦੇ ਨੇ ਫੋਨ ਚਲਾਉਣਾ ਕੋਈ ਗਲਤ ਗੱਲ ਥੋੜ੍ਹੀ ਨਾ ਜੀ ਫੋਨ, ਚਲਾਣਾ ਵੀ, ਸਗੋਂ, ਸਭ ਤੋਂ ਵਧੀਆ ਹੈਗਾ ਜੇ।
ਹਾਂਜੀ, ਹਾਂਜੀ।
ਕਿਉਂਕਿ ਪਹਿਲਾਂ ਅੱਜ-ਕੱਲ੍ਹ ਫੋਨ ਬਣੇ ਨੇ ਜੀ, ਸੁਣਨ ਵਾਸਤੇ ਔਰ ਕਰਨ ਵਾਸਤੇ। ਅਤੇ ਇਹ ਤਾਂ ਚਲੋ, ਉਹਨਾਂ ਨੇ ਹੁਣ ਇੰਸਟਾਗ੍ਰਾਮ 'ਚ। ਚੱਲ ਪਿਆ, ਫੇਸਬੁੱਕ ਚੱਲ ਪਿਆ। ਜੇ, ਬੜੀਆਂ ਚੀਜ਼ਾਂ ਐਸੀਆਂ ਨੇ ਜੋ ਚੱਲ ਪਈਆਂ, ਜਿਹੜੀਆਂ ਪਹਿਲਾਂ ਹੁੰਦੀਆਂ ਵੀ ਨਹੀਂ ਸੀ। ਸੀਗੀਆਂ। ਹੁਣ ਅੱਜ
ਕਿੱਦਾਂ ਹੁੰਦੀ ਸੀ? ਹਾਂਜੀ, ਹਾਂਜੀ, ਪਹਿਲਾਂ ਨਹੀਂ ਹੁੰਦੀ ਸੀ।
ਉਹੀ ਤਾਂ ਗੱਲ ਹੈ ਨਾ, ਅੱਜ-ਕੱਲ੍ਹ ਦੇ ਨਿਆਣੇ ਤੋਂ ਲੈ ਕੇ ਸਿਆਣੇ ਤੱਕ। ਲੈ ਕੇ, ਜਿਹਨੂੰ ਮਰਜ਼ੀ ਦੇਖ ਲਓ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਐਵੇਂ ਹੀ ਚਲਾਈ ਓਹੀ ਜੇ। ਹੋਰ ਇਹਦੇ ਸੋਸ਼ਲ ਮੀਡੀਆ ਦੇ ਇਫੈਕਟ ਬਹੁਤ ਨ ਹੈਗੇ ਨੇ ਮਤਲਬ ਜਿਹੜੇ ਚੰਗੇ ਹੈਗੇ ਨੇ ਜੀ ਚਲੋ ਯੂਟਿਊਬ ਉ ਤੇ ਜਿਹੜੀ ਚੀਜ਼ ਨਹੀਂ ਆਂਦੀ ਅਸੀਂ ਸਿੱਖ ਵੀ ਸਕਨੇ ਆ, ਔਰ
ਹਾਂਜੀ ਹਾਂਜੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ